ਹੈਲੋ।
ਹੈਲੋ। ਹਾਂਜੀ।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
ਹੋਰ ਠੀਕ ਠਾਕ
ਵਧੀਆ ਤੁਸੀਂ ਸੁਣਾਓ।
ਹਾਂਜੀ, ਹਾਂਜੀ। ਮੈਂ ਵੀ ਵਧੀ ਵਧੀ। ਤੁਸੀਂ ਠੀਕ ਹੋ।
ਚਲੋ। ਹਾਂਜੀ। ਠੀਕ, ਠਾਕ ਵਧੀਆ ਅਸੀਂ ਵੀ ਠੀਕ। ਕੀ ਕਰਦੇ ਪਏ ਹਾਂਜੀ ਠੀਕ ਸਭ ਵਧੀਆ। ਕੀ ਕਰਦੇ ਪਏ ਸੀ ਬੱਚੇ ਵੀ ਠੀਕ ਬਸ
ਹੁਨ ਰੋਟੀ ਬਣਾਈ ਏ। ਰੋਟੀ ਖਵਾਈਏ ਬੱਚਿਆਂ। ਮੈਨੂੰ ਰੋਟੀ ਦਿੱਤੀ ਹੈ। ਬਸ ਇਹਰੇ ਪਾਪਾ ਆਪਾਂ ਨੇ ਖਣੀ ਹੈ। ਹੁਣ ਬਣਾਈ ਹੈ। ਬਸ ਬਣਾ ਕੇ ਰੱਖ ਲਈ। ਹੁਨੇ ਦਾਂਗੀ, ਹੁਣ ਨਾਣਗੇ। ਫੇਿਰ ਰੋਟੀ ਖਾਣਗੇ।
ਅੱ ਅੱਛਾ। ਚਲੋ ਵਧੀਆ। ਬਸ ਇਹੀ ਕੰਮ ਹਾਂ। ਬਸ ਮੈਂ ਵੀ ਰੋਟੀ ਬਣਾ ਕੇ ਆਈ ਆ। ਸਾਡੀ ਲੇਟ ਖਾਂਦੇ ਆ ਨਾ ਬਸ। ਅਜੀ ਫੁਲਕੇ ਬਣਾਣੇ ਆ ਉੰਝ ਸਭ ਕੁਛ ਬ ਦਾਲ, ਦੁਲ ਬਣਾ ਲਈ ਹੈ। ਮੈਂ ਬਸ ਪੁੱਛਣਾ ਸੀ। ਅੱਜ ਦਾਲ ਹੀ ਬਣਾਈ ਐ ਮੈਂ ਬਸ ਪੁੱਛਿਣ ਆਸ ਫ਼ੋਨ ਕੀਤਾ ਸੀ। ਕਿ ਤੁਸੀਂ ਸੂਟ ਕਿੱਥੋਂ ਲੈਂਦੇ ਜੇ।
ਇਹ ਸੂਟ ਤੇ ਮੈਂ ਇੱਥੋਂ ਲਿਆਣ ਮ ਬਾਜ਼ਾਰ ਹੈਗਾ ਮਾਰਕੀਟ ਤੇ ਪਵਨ ਵਾਲਾ ਵਧੀਆ। ਬੜੀ ਅੱਛੀ ਵਰਾਇਟੀ ਦਿੰਦਾ। ਸੋਨੇ
ਅੱਛਾ-ਅੱਛਾ। ਸੂਟ ਵਧੀਆ ਦਿੰਦੇ ਆ। ਗਰੰਟੀ ਮੇ ਗਰੰਟੀ ਵਾਲੇ ਹੁੰਦੇ।
ਨਹੀਂ, ਨਹੀਂ। ਦੇਖੋ ਅੱਜ, ਕੱਲ ਬੰਦੇਿਆਂ ਦੀ ਗਰੰਟੀ ਨਹੀਂ ਦਿੰਦੇ ਸੂਟ ਦੀ ਗਰੰਟੀ ਤੇ ਨਹੀਂ ਦਿੰਦੇ ਵੀ ਸੂਟ ਅੱਛੇ ਨਿਕਲ ਆਂਦੇ। ਉਰੇ ਉਰੇ ਜ਼ਿਆਦਾਤਰ ਕੱਪੜਾ ਹਾਂਜੀ, ਹਾਂਜੀ ਸੋ ਵਧੀਆ ਨਿਕਲ ਆਉਂਦਾ ਵੈ ਹੰਡ ਜਾਂਦਾ ਕੱਪੜਾ ਵੀ ਖ਼ਰਾਬ ਕੱਪੜਾ ਨੀ ਹੁੰਦਾ ਓਦਾ।
ਤੇ ਹੰਡੇ ਨਾ ਵਧੀਆ ਕੱਪੜਾ
ਨਹੀਂ ਨਹੀਂ ਇਹ ਹੈਗਾ ਜਿੱਦਾਂ ਪ ਜਿੰਨੇ ਪੈਸੇ ਨੇ ਵਧੀਆ ਕੱਪੜਾ ਜਿੰਨੇ ਪੈਸੇ ਕੱਟ ਕੱਪੜਾ ਉਹ ਕੱਪੜੇ ਕੱਪੜੇ ਦੇ ਪੈਸੇ ਦੇ ਹਿਸਾਬ ਨਾਲ ਹੀ ਸੂਟ ਮਿਲਦਾ ਵਧੀਆ ਚੀਜ਼ ਲੈਣੀ ਹੈ ਤੇ ਵਧੀਆ ਪੈਸੇ ਲੱਗ ਜਾਂਦੇ ਹੁਣ ਤੇ ਕੋਟਨ ਦੀ ਤਾਂ ਤੁਹਾਨੂੰ ਪੁੱਛੋ ਹੀ ਨਾ ਹੈ।
ਵੀ ਕੋਈ ਗਰੰਟੀ ਕੋਟਨ ਦੇ ਸੂਟਾਂ ਦੀ ਤਾਂ ਬਿਲਕੁਲ ਕੋਈ ਗਰੰਟੀ ਨਹੀਂ ਹੈ ਕਿਉਂਕਿ ਕੋਟਨ ਦੇ ਸੂਟ ਤਾਂ ਇੱਦਾਂ ਹੀ ਜਾਂਦੇ ਹੈ ਬਸ ਵਧੀਆ ਆ ਜੇ ਅਤੇ ਆ ਜੇ ਕੋਈ ਕੱਪੜਾ ਨਿਕਲ ਜਾਏ ਤੇ ਨਿਕਲ ਜਾਏ ਕਿਉਂਕਿ ਕ ਕੋਟਨ ਦੇ ਕੱਪੜੇ 'ਚ ਤੇ ਘਟੀਆ ਤੋਂ ਘਟੀਆ ਵੀ ਹੈਗਾ ਕੱੜਾ ਵਧੀਆ ਤੋਂ ਵਧੀਆ ਵੀ ਹੈਗਾ ਜਿੰਨਾ ਵਧੀਆ ਲਵਾਂਗੇ ਵਧੀਆ ਮਿਲੇਗਾ ਇਹ ਗੱਲ ਹੈ ਚਲ ਪੁੱਛਿਆ ਕਿਉਂਕਿ ਮੈਂ ਨਾ ਸੂਟ ਖਰੀਦਣੇ ਸੀ ਸਾਡੇ ਨਾ ਫੰਕਸ਼ਨ ਆ ਗਿਆ ਸੀ। ਤੇ ਮੈਂ ਕਿਹਾ ਮੈਂ ਤੁਹਾਡੇ ਹਾਂਜੀ ਮੈਂ ਕਿਹਾ ਚਲੋ ਦੇਖ ਦੇਖਦੇ ਹ ਬਈ ਇਧਰੋਂ ਨੀ ਨਾ ਤੁਹਾਡੇ ਵਾਲੀ ਮਾਰਕੀਟ ਚੋਂ ਲੈ ਲੈਣੇ ਆ। ਤੁਹਾਡੀ ਵਾਲੀ ਸਾਈਡ ਤੋਂ ਵੀ ਅੱਛੇ ਅਗਰ ਦੁਕਾਨਾਂ ਹੈਗੀਆਂ ਨੇ ਤੇ ਉੱਥੋਂ ਦੇਖ ਲੈਂਦੇ ਹਾਂ ਥੋੜਾ ਦੋ ਚਾਰ ਸੂਟ ਉੱਧਰੋਂ ਲੈਦੇ ਹਾਂ ਕਿਉਂਕਿ ਮੈਂ ਵੀ ਲੈਣੇ ਆ ਦੋ ਤਿੰਨ ਤੇ ਮੈਂ ਵੀ ਲਵਾਂਗੀ ਕਿ ਮੇਰੀ ਬੇਟੀ ਸੂਟ ਹੀ ਜ਼ਿਆਦਾ ਪਾਉਂਦੀ ਹੈ ਹੁਣ ਉਹਨੂੰ ਵੀ ਸੂਟ ਹੀ ਲੈ ਕੇ ਦੇਵਾਂਗੀ। ਬਸ
ਤੇ ਕੋਈ ਗੱਲ ਨਹੀਂ ਤੁਸੀਂ ਆ ਜਾਨਾ ਮੈਂ ਤੁਹਾਨੂੰ ਲੈ ਜਗੀ ਮਾਰਕੀਟ ਦੁਕਾਨ ਅੱਛੀ ਏ ਬੜੀ ਵੱਡੀ ਦੁਕਾਨ ਏ ਫਰ ਤੁਸੀਂ ਜਿਹੜੇ ਸੂਟ ਕਹੋਗੇ ਫ ਰੇਟ ਵੀ ਸਹੀ ਲਗਵਾ ਲਾਂਗੇ
ਹਾਂ ਮੈਂ ਉਹੀ ਨਾ ਪਈ ਕਿਉਂਕਿ ਹਾਂ ਕਿਉਂਕਿ ਇਕੱਠੇ ਸੂਟ ਲਵਾਂਗੇ ਤੇ ਫਿਰ ਥੋੜ੍ਹਾ ਡਿਸਕਾਊਂਟ ਵੀ ਹੋ ਹੀ ਜਾਂਦਾ ਏ ਹਾਂ ਪਰ ਇੱਥੇ ਜਿਹੜੀਆਂ ਸਾਡੀਆਂ ਦੁਕਾਨਾਂ ਨਾ ਜਿੱਥੋਂ ਅਸੀਂ ਸੂਟ ਲੈਂਣੇ ਹਾਂ। ਉੱਥੇ ਦਾ ਫਿਕਸ ਰੇਟ ਹੈਗੇ ਨੇ ਇਹਨਾਂ ਦੇ ਦੇ ਹਾਂਜੀ। ਇੱਥੇ ਕਈ ਦੁਕਾਨਾਂ ਐਸੀ ਨੇ ਮਤਲਬ ਉਹਨਾਂ ਨੇ ਫਿਕਸ ਹੀ ਰੇਟ ਲਾਣੇ ਹੈ ਕੋਈ ਇੱਕ ਪੰਜ ਰੁਪਏ ਵੀ ਘੱਟ, ਨਹੀਂ ਕਰਦੇ ਸਾਡੇ ਜਿੱਥੇ ਹਾਂ ਉਹ ਪਹਿਲੇਾ ਹੀ ਕਹਿ ਦੇਣਗੇ ਵੀ ਫ ਸੀ ਰੇਟ ਜੇ ਲਿਖਿਆ ਹੀ ਹੋਇਆ ਬੋਰਡ ਦੇ ਵੀ ਫਿਕਸ ਰੇਟ ਨੇ ਐਥੇ ਹਾਂਜੀ ਹੂੰ,
ਦੋਗੇ ਨਾ ਸੂਟ ਲਵੋਗੇ ਚਾਰ ਪੰਜ ਸੂਟ ਲਵੋਗੇ, ਥੋੜ੍ਹਾ ਤਾਂ ਡਿਸਕਾਊਂਟ ਕਰਦੇ ਹੀ ਨੇ ਦੋ ਸੋ ਦੋ ਸੋ ਰੁਪਏ ਘੱਟ ਕਰ ਲੈਂਦੇ ਕੋਈ ਸੂਟ-ਸੂਟ ਦੇ ਹਿਸਾਬ ਨਾਲ ਪੈਸੇ ਵੀ ਕੱਟ ਲੈਣ ਕੋਈ ਗੱਲ ਨੀ ਤੁਸੀਂ ਜਰੂਰ ਆਣਾ।
ਹਾਂਜੀ-ਹਾਂਜੀ, ਕੋਈ ਨੀ ਮੈਂ ਕਰਾਂਗੀ। ਹਾਂਜੀ, ਕੋਈ ਨੀ ਦੇਖਦੀ ਹੈ, ਮੈਂ ਆਪਣੀ ਬੇਟ ਟੀ ਨੂੰ ਲੈ ਕੇ, ਕੇਵਾਂਗੀ, ਨਾ ਤੇ ਫੇਰ ਉਹ ਵੀ ਆਪਣੀ ਪਸੰਦ ਦੇ ਇੱਕ ਅੱਧਾ ਕੋਈ ਪਾਰਟੀ ਫੇਰ ਦੇਖ ਲਵਾਂਗੇ।
ਹਾਂਜੀ-ਹਾਂਜੀ, ਹੁਣ ਹੁਣ ਤੇ ਬਹੁਤ ਅੱਛੇ ਆਏ ਗੀ ਨਾ ਕੋਟਨ ਦੀ ਵਰਾਇਟੀ ਕੋਟ ਸੈੱਟ ਆਏ ਹੋਏ ਨੇ ਹੁਣ ਤੇ ਇੱਕ-ਇੱਕ ਕੋਟ ਸੈੱਟ ਆਇਆ ਹੋਇਆ, ਬੜਾ ਅੱਛਾ ਆਇਆ ਦਾ ਵੀ ਉਹ ਤੇ ਹੂੰ ਬਹੁਤ ਸੋਹਣੇ ਸੋਹਣੇ ਕੋਟ ਸੈੱਟ ਆਏ ਦੇ ਨੇ। ਪੰਜ ਸੌ ਰੁਪਏ ਦੇ ਆ ਕੁੱਛ ਵੀ ਨੀ ਹੁੰਦਾ। ਪੰਜ ਸੌ ਰੁਪਏ ਦਾ, ਤੇ ਸੂਟ ਪੰਜ ਸੌ ਪੰਜ ਸੌ ਦੇ ਚਾਰ-ਚਾਰ ਸੌ ਰੁਪਏ ਦੇ ਕੋਟ ਸੈੱਟ ਆਏ ਉਹ ਲੈ ਲੈਣਾ ਕੋਈ ਨੀ ਤੁਸੀਂ ਆਨਾ ਮੈਂ ਤੁਹਾਨੂੰ ਲੈਜਗੇ ਫੇਰ ਅਸੀਂ ਦੁਕ ਤੇ ਚੱਲਾਂਗੇ, ਦੋ ਤਿੰਨ ਮੈਂ ਤੁਹਾਡੇ ਬਾਨੇ ਨਾਲ ਮੈਂ ਵੀ ਲੈ ਆਵਾਂਗੀ, ਤਾਂ ਸੂਟ ਦੋ ਤਿੰਨ
ਸਲਾਹ, ਤੇ ਆਨੇ ਆ ਫਿਰ ਕਿਸੇ ਦਿਨ ਫਿਰ ਮੈਂ ਤੁਹਾਨੂੰ ਕੋਲ ਕਰਾਂਗੀ, ਫਿਰ ਹਾਂਜੀ ਫਿਰ ਤੁਹਾਡੇ ਘਰ ਹੀ ਆਜਗੇ ਫੇਰ ਉੱਥੋਂ ਹੀ ਇਕੱਠੇ ਚੱਲ ਜਾਵਾਂਗੇ।
ਤੁਸੀਂ ਪਹਿਲੇ ਮੇਰੇ ਵੱਲ ਆ ਜਾਣਾ ਨਾ ਫਿਰ ਮੈਂ ਅਸੀਂ ਇਕੱਠੇ ਹੀ ਚੱਲਾਂਗੇ ਚਾਹ ਪਾਣੀ ਪੀ ਕੇ ਹਨਾ, ਕੋਈ ਗੱਲ ਨ
ਮੈਂ ਕਿਹਾ ਚੱਲ ਦੇਖੀਏ, ਕਿਉਂਕਿ ਲੈਣੇ ਤਾਂ ਹੈ ਹੀ ਨੇ, ਇੱਥੋਂ ਵੀ ਲਵਾਂਗੇ ਤੇ ਪੈਸੇ ਪੈਸੇ ਤੇ ਖਰਚ ਕਰਨੇ ਹੀ ਹੈ। ਗਏ ਨੇ, ਉੱਥੋਂ ਨੀ ਤੇ ਉੱਥੋਂ ਲੈ ਲੈਨੇ ਆ ਸੁਣਿਆ ਵੀ ਅੱਛੇ ਨੇ, ਹੁੰਦੇ ਹੈ, ਦੁਕਾਨ ਦਾ ਨਾਮ ਬਹੁਤ ਮਸ਼ਹੂਰ ਹੈਗਾ।
ਹਾਂਜੀ, ਨਹੀਂ-ਨਹੀਂ ਦੁਕਾਨ ਬੜੀ ਮੰਨੀ ਹੋਈ ਹੈ, ਕਾਫ਼ੀ ਚਲਦੀ ਹੈ, ਦੁਕਾਨ ਅੱਜ ਦੀ ਨੀ ਹੈ ਕਾਫੀ ਸਾਲ ਪੁਰਾਣੀ ਦੁਕਾਨ ਹੈਗੀ। ਸੋਹਣੀ ਅੱਛੇ-ਅੱਛੇ, ਦਿੰਦਾ ਵਰਾਇਟੀ ਅੱਛੀ ਮਿਲਦੀ ਹੈ ਇੱਥੇ,
ਹੂੰ, ਤਾਂ ਹੀ ਤੁਹਾਨੂੰ ਫ਼ੋਨ ਕਰਕੇ ਮੈਂ ਕਿਹਾ ਚੱਲ ਪੁੱਛੀਏ ਕਿੱਦਾਂ ਨਹੀਂ ਉੱਧਰ ਸੂਟ ਅੱਛੇ ਮਿਲਦੇ। ਨੇ ਕਿੱਦਾਂ ਵਧੀਆ ਵਧੀਆ ਤੋਂ ਵਧੀਆ ਵੀ ਹੁੰਦੇ ਹੀ ਹੋਣ ਗੇ ਵਧੀਆ ਤੋਂ ਵਧੀਆ ਵੀ
ਵਧੀਆ ਤੋਂ ਵਧੀਆ ਵੀ ਹੈ ਮੈਂ ਤੇ ਕਹਿ ਤੇ ਰਹੀ ਹਾਂ ਵੀ ਹੁਣ ਪਾਰਟੀ ਵਅਰ ਵੀ ਬਹੁਤ ਅੱਛੇ ਅੱਛੇ ਆਏ ਦੇ ਨੇ ਹਜ਼ਾਰ ਡੇਢ ਹਜ਼ਾਰ ਦਾਕਲਾ ਪੰਦਰਾਂ ਸੌ ਦਾ ਆਰਾਮ ਨਾਲ ਮਿਲ ਜਾਂਦਾ ਸੂਟ ਮਿਲ ਜਾਂਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਆਣਾ ਤੁਸੀਂ, ਤੁਸੀਂ ਆਣਾ ਮੈਂ ਲੈ ਜਾਗੇ ਤੁਹਾਨੂੰ ਜ਼ਰੂਰ ਜਾਵਾਂਗੇ ਦੁਕਾਨ 'ਤੇ
ਹਾਂਜੀ ਹਾਂਜੀ ਠੀਕ ਕਿ ਹ ਹਾਂਜੀ ਠੀਕ ਵਧੀਆ
ਹਾਂਜੀ ਹਾਂਜੀ
ਕਿੇਮ ਚਲੋ ਹੋਰ ਬਸ ਠੀਕ ਠਾਕ ਵਧੀਆ ਹਾਂਜੀ ਬਸ ਰੋਟੀ ਬਣਾਉਣੀ ਹੈ ਬਸ ਚਲੋ ਹੋਰ ਬਚੇ
ਬਸ ਬਸ ਬੱਚੇ ਬੈਠੇ ਨੇ ਰੋਟੀ ਪਾਣੀ ਖਾ ਬੈਠੇ ਨੇ ਹੁਣ ਦੁੱਧ ਪੀਣਾ ਤੇ ਸੌਣ ਦਾ ਟ ਤਿਆਰੀਆਂ ਆਈਓ ਕੰਮ ਹੈ ਬਸ ਰੋਟੀ ਪਾਣੀ ਖਾਓ ਸੋਵੋਂ
ਹ ਸਾਡਾ ਹੋਰ ਕੰਮ ਬਣਾਈ ਜਾਓ ਤੇ ਖਾਈ ਜਾਓ
ਕੰਮ ਵਿੱਚ ਨਿਕਲ ਜਾਂਦਾ ਵੇ ਬੱਚਿਆਂ ਨਾਲ ਦਿਨ ਦਾ ਪਤਾ ਨੀ ਛੁੱਟੀਆਂ ਵੀ ਬੀਤ ਗਈਆਂ ਪਤਾ ਹੀ ਨਹੀਂੀ ਲੱਗਾ ਕਿੱਥੇ ਛੁੱਟੀਆਂ ਬੀਤ ਗਈਆਂ ਦੱਸ ਛੁੱਟੇ ਹੋਰ ਹੋ ਗਈ ਬਸ ਖਤਮ ਹਫ਼ਤਾ ਰਹਿ ਗਿਆ ਛੁੱਟੀਆਂ ਚ ਆ ਵੀ ਨਿਕਲ ਜਾਂਦਾ ਹਫ਼ਤਾਂ ਹਾਂਜੀ
ਵਧੀਆ
ਚਲੋ ਠੀਕ ਹੈ
ਫੇਰ ਵਦੀਆ
ਚਲੋ
ਹੂੰ, ਹੈਲੋ-ਹੈਲੋ ਹਾਂਜੀ-ਹਾਂਜੀ ਹੋਰ ਸੁਨਾਓ? ਹਾਂ ਆਵਾਜ਼ ਬੰਦ ਹੋ ਗਈ ਸੀ ਹਾਂਜੀ।
ਹਾਂਜੀ-ਹਾਂਜੀ,
ਫੋਨ ਈਚ ਈ ਕੁਛ ਹੈਗ ਗੀ ਐ ਹਾਂਜੀ-ਹਾਂਜੀ ਪਿੱਛੋ ਆਵਾਜ਼ ਆ ਰਹੀ ਐ ਕੋਈ ਉਹ ਨਾ ਫੋਨ ਆਨ ਪਿਆ ਕੋਈ ਤਾਂ ਕਰ ਕੇ ਮੈਂ ਚੁੱਪ ਗਈ ਇਸ ਕਾਰਨ ਹਾਂ ਓਹਦੀ ਆਵਾਜ਼ ਆ ਰਹੀ। ਚਲੋ ਅੱਜ ਦੇਖਦੇ ਈ ਹਾਂ ਫਿਰ। ਕੋਟਨ ਦੇ ਸੂਟ ਲੈਨੇ ਹੋਨਗੇ ਹਾਂ ਕੋਟਨ ਦੇ ਲੈਨੇ ਹੋਨਗੇ ਕੋਟਨ ਦੇ ਦੇਖ ਲਾਂਗੇ ਅਗਰ ਹੋਰ ਦੂਸਰੇ ਅਗਰ ਮਿਲ ਜਾਨਗੇ ਵਧੀਆ ਮਤਲਬ ਹੋਰ ਕੱਪੜੇ ਚ ਵੀ ਕਈ ਤਰਹਾਂ ਦਾ ਕੱਪੜਾ ਆਦਾ ਹੈ ਨਾ। ਅੱਜ ਕੱਲ ਕੋਟਨ ਏ ਸਿੰਪਲ ਕਾਟਨ ਏ ਗ੍ਰੇ ਸਕਰਟ ਟਨ ਏ ਮ ਆ ਮਸਲੀ ਹੀ ਨੇ
ਹਾਂਜੀ ਬੜੀ ਤਰਾਹ ਦਾ ਵੇ ਕੱਪੜੇ ਦਾ ਤੇ ਕੋਈ ਅੰਤ ਹੀ ਨੀ ਹੈ ਜਿੰਹਨਾਂ ਮਰਜੀ ਤੁਸੀ ਕੱਪੜਾ ਲਓ ਕੋਈ ਕੱਪੜੇ ਦਾ ਭੇਧ ਨੀ ਹੈ ਕੱਪੜਾ ਇੱਕ ਤੋ ਹਲਕੇ ਤੋ ਹਲਕਾ ਵੀ ਪਿਆ ਐ।
ਹਾਂਜੀ ਵਧੀਆ ਤੋ ਵਧੀਆ ਵੀ ਆਦਾ ਹੈ ਸਹੀ ਗੱਲ ਐ। ਚਲੋ ਬਨਾਨੇਂ ਹਾਂ ਚਲੋ ਲੈਨੇ ਤੇ ਹੈ ਈ ਐਂ ਦੇਖਾਂਗੇ ਵੀ ਅਗਰ ਸ ਸਹੀ ਰੇਟ ਤੇ ਸਾਨੂੰ ਮਿ ਲੇ ਤੇ ਫੇਰ ਕੀ ਪਤਾ ਲੈ ਈ ਲਈਏ ਪੰਜ ਛੇ ਸੂਟ ਇਕੱਠੇ ਹੀ ਫਿਰ ਵੇਖ ਲਵਾਂਗੇ ਹੋਰ ਕੀ ਰੇਟ ਤੇ ਸਹੀ ਮਿਲਿਆ ਮੈਨੂੰ ਇੱਥੋਂ ਨਾਲੋਂ ਜੇ ਰਈਸ ਤੇ ਸਹੀ ਰੇਟ ਉੱਧਰ ਮਿਲਿਆ ਫਿਰ ਦੇਖ ਲਵਾਂਗੇ ਫਿਰ ਇਕੱਠੇ ਹੀ ਸੂਟ ਲਵਾਂਗੇ ਫਿਰ ਹੋਰ ਕੀ। ਹੂੰ ਤੁਸੀ,
ਚਲੋ ਹਾਂਜੀ-ਹਾਂਜੀ ਮੈਂ ਵੀ ਕਹਿ ਤੇ ਰਹੀ ਹਾਂ ਤੁਸੀ ਆਓਗੇ ਨਾ ਫਿਰ ਤੁਹਾਡੇ ਨਾਲ ਮੈਂ ਵੀ ਤੁਹਾਡੇ ਭੱਜ ਮੈਂ ਵੀ ਲਏ ਲਾਂਗੀ ਇਕ ਅੱਧਾ ਸੂਟ ਪਸੰਦ ਆ ਗਿਆ ਤੇ ਹਾਂਜੀ ਇਸੇ ਬਹਾਨੇ ਮੈਂ ਵੀ ਲਏ ਲਾਂਗੀ ਇੱਕ ਦੋ ਕਿਉਂਕਿ ਮੈਂ ਵੀ ਨੀ ਗਈ ਤੁਸੀਂ ਆਓ।
ਇੰਹਨੀ ਤਰਹਾਂ ਦੀ ਹਾਂ ਕੱਠੇ ਲਏ ਲਾਂਗੇ ਨਾ ਕੱਠੇ ਈ ਚੱਲ ਜਾਵਾਂਗੇ। ਫਿਰ ਇਕੱਠੇ ਈ ਦੇਖ ਲਵਾਂਗੇ ਕਿਸ ਹਿਸਾਬ ਨਾਲ ਮਿਲਦੇ ਏਂ ਕੋਟਨ ਦੇ। ਹੂੰ, ਹੋਰ ਸੁਨਾਓ ਬਚ ਚੇ ਠੀਕ ਠਾਕ ਅੱਛਾ, ਹੰ
ਹਾਂਜੀ, ਹਾਂਜੀ। ਬਸ ਵਧੀਆ ਕੀ ਬਨਾਇਆ ਫੇਰ ਤੁਸੀਂ।
ਅਸੀ ਤੇ ਦਾਲ ਬਨਾਈ ਮਾਂ ਛੋਲਿਆਂ ਦੀ।
ਹਾਂਜੀ ਹਾਂਜ ਮੈਂ ਵੀ ਬਸ ਸਬਜ਼ੀ ਬਨਾਈ। ਉਹ ਪਈਏ, ਉਹਦੇ ਲੱਗਆਂ ਹੁਨ ਉਹੀ ਖਾ ਲੈਨਗੇ।
ਅੱਛਾ, ਤੁਹਾਡੇ ਬੱਚੇ ਖਾ ਲੈਂਦੇ ਨੇ ਕੀ
ਹਾਂਜੀ, ਹਾਂਜੀ। ਮੇਰੇ ਬੱਚੇ ਸਾਰੀ ਸਬਜ਼ੀਆਂ ਖਾ ਲੈਂਦੇ ਨੇ, ਘੀਆ ਤੋਰੀ ਹੋ ਗਈ, ਘੀਆ ਹੋ ਗਈ, ਮੈਂ ਜ਼ਿਆਦਾਤਰ ਮੇਰੀ ਘੀਆ ਤੇ ਇੰਨੀ ਫੇਵਰੇਟ ਐ। ਮੇਰੇ ਬੱਚੇ ਉਹ ਤੇ ਬੜੇ ਖੁਸ਼ ਹੋ ਕੇ ਖਾਂਦਾ ਐ।
ਅੱਛਾ, ਕਈ ਹੁੰਦੇ ਆ ਨਾ ਬੱਚੇ ਕਈ ਖਾਂਦੇ ਨੀ ਨਾ ਅ ਜੇਹੜੀਆ ਅੱਜ ਕੱਲ ਸਬਜ਼ੀਆਂ ਗਰਮੀ ਛਲੀਆ ਹੇਗੀਆ ਘੀਆ, ਕੱਦੂ, ਤੋਰੀ, ਬੱਚੇ ਖਾਂਦੇ ਬੋਤ ਘੱਟ ਨੇ। ਵਧੀਆ ਏ ਸਗੋਂ ਸਬਜ਼ੀ ਕਿੰਨੇ ਨੇ ਤੁਹਾਡੇ ਬੱਚੇ?
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਖਾਨੀ ਵੀ ਚਾਹੀਦੀ ਐ ਸਗੋਂ, ਸਗੋਂ ਆਦਤ ਵੀ ਪੈਂਦੀ ਐ ਬੱਚਿਆਂ ਨੂ ਓਵੇ, ਬੱਚਿਆਂ ਨੂੰ ਆਦਤ ਨੀ ਪੈਂਦੀ ਨਾ।
ਹੋਰ ਕੀ ਆਦਤ ਪੇਂਦੀ।
ਨੂੰ ਸਬਜ਼ੀਆਂ ਤੇ ਬੜੇ ਨਖਰੇ ਕਰਦੇ ਨੇ, ਅਸੀਂ ਇਹ ਨੀ ਖਾਨਾ, ਉਹ ਨੀ
ਹੁੰ। ਉਹ ਤੇ ਹੈ ਈ ਏ।
ਹਾਂਜੀ, ਹਾਂਜੀ ਬੱਚਿਆਂ ਚ ਬਹੁਤ ਨਖ ਹਾਂਜੀ, ਹਾਂਜੀ।
ਬਸ ਵਧੀਆ।
ਹੁੰ ਚਲੋ। ਠੀਕ ਏ, ਹਾਂਜੀ, ਕਦੋ ਦਾ। ਹੋਰ ਠੀਕ ਠਾਕ ਹਾਂਜੀ ਵਧੀਆ ਚਲੋ ਠੀਕ